ਜੀ
ਕੀ ਹਾਲ ਚਾਲ
ਬਸ ਵਧੀਆ ਤੁਸੀਂ ਕਿਵੇਂ ਹੋ
ਲਾਈਫ ਬਹੁਤ ਵਧੀਆ ਹੋਰ ਘਰ ਸਭ ਠੀਕ
ਬਸ ਵਧੀਆ ਹੋਰ ਕੀ ਕਰ ਰਹੇ ਸੀ।
ਬਸ ਕੁਝ ਨਹੀਂ ਉਹ ਨਾ ਇਹ ਇੱਕ ਸ਼ਰਟ ਨਾ ਮੇਰੀ ਖ਼ਰਾਬ ਹੋ ਗਈ ਉਹੀ ਠੀਕ ਕਰ ਰਹੀ ਸੀ।
ਅੱਛਾ
ਹਾਂਜੀ ਉਹਦੀ ਬਵਾਂ ਨਾ ਛੋਟੀਆਂ ਹੋ ਗਈਆਂ ਨੇ ਤੇ ਓਨੂੰ ਹੁਣ ਮੈਂ ਸੋਚ ਰਹੀ ਹਾਂ। ਅੱਗੇ ਲੈਸ ਵਗੈਰਾ ਲਗਾ ਕੇ ਉਹਨੂੰ ਵੱਡਾ ਕਰਦਾ ਥੋੜ੍ਹਾ
ਸਮਝ ਨਹੀਂ ਆ ਰਹਾ ਮੇਰਾ ਨਯ ਸੂਟ ਸੀ ਖ਼ਰਾਬ ਹੋ ਗਿਆ ਉਹਨੂੰ ਠੀਕ ਕਰਦੇ ਕਰਦੇ ਨਯ ਸੂਟ ਖ਼ਰਾਬ ਹੋ ਗਿਆ।
ਉਹਹੋ ਤੇ ਤੁਸੀਂ ਬਾਜੂਆਂ ਲੰਬੀਆਂ ਮਤਲਬ ਛੋਟੀਆਂ ਮਤਲਬ ਤੁਸੀਂ ਲੰਬੀਆਂ ਕਰਨੀਆਂ।
ਮਤਲਬ ਲੰਬੀਆਂ ਸੀ ਨਾ ਉਹ ਕੱਟੀਆਂ ਗਈਆਂ ਛੋਟੀਆਂ ਜ਼ਿਆਦਾ -ਜ਼ਿਆਦਾ ਘਟੀਆਂ ਗਈਆਂ। ਤੇ ਉਹ ਸਮਝ ਨਹੀਂ ਆ ਰਹੀ ਉਹਨਾਂ ਕਸ਼ਮੀਰੀ ਕਸ਼ਮੀਰੀ ਬਾਜੂਆਂ ਸੀ ਉਹ
ਉਹਹੋ
ਹਾਂ ਕਸ਼ਮੀਰੀ ਸੂਟ ਸੀ ਮੇਰਾ ਤੇ ਉਹ ਕੱਟਿਆ ਗਿਆ। ਬਾਕੀ ਸਭ ਮੈਂ ਲਗਾ ਲਿਆ ਸੀ ਪੋਕੀਟ ਵਗੈਰਾ ਦਾ ਪੋਕਿਟ ਸਭ ਠੀਕ ਕਰ ਲਿਆ ਸੀ ਪੋਕਿਟ ਲਗਾ ਉਤਾਰ ਕੇ ਉਹਦਾ ਉਹਨੂੰ ਉਹਦੀ ਪਹਿਲੇ ਹੁਣ ਪੋਕਿਟ ਉਤਾਰ ਕੇ ਸਾਰਾ ਉਧੇੜਿਆ। ਸ਼ਰਟ ਉਹਦੀ ਸਾਰੀ ਉਹਦੇੜੀ ਫੇਰ ਪੋਕਿਟ ਲਗਾਈ ਫੇਿਰ ਫਿਟਿੰਗ ਕੀਤੀ। ਦੀ ਪੋਕਿਟ ਲਗਾਉਣ ਤੋਂ ਬਾਅਦ ਫਿਟਿੰਗ ਹੁੰਦੀ ਹੈ ਨਾ।
ਅੱਛਾ ਤੁਸੀਂ ਪੋਕੇਟ ਲਗਾ ਲੈਂਦੇ ਹੋ ਇੀ ਲਉ
ਹਾਂ ਬਸ ਪਹਿਲੇ ਲਗਾਈ ਸੀ ਬਹੁਤ ਸਾਲ ਪਹਿਲੇ ਲਗਾਈ ਸੀ। ਤੇ ਹੁਣ- ਹੁਣ ਐ। ਬਸ ਦੇਖ ਯੂਟਿਊਬ ਵਿੱਚ ਦੇਖ- ਦੇਖ ਕੇ ਥੋੜਾ ਆਪਣਾ ਦਿਮਾਗ ਲਗਾਇਆ।
ਪੋਕਿਟ ਲਗਾਉਣਾ ਨਾ ਬਹੁਤ ਜ਼ਿਆਦਾ ਈਜ਼ੀ ਆ ਬਹੁਤ ਈਜੀ ਹੈ ਮੈਂ ਇੱਕ -ਇੱਕ ਤੋਂ ਨਹੀਂ ਮੈਂ ਤੁਹਾਨੂੰ ਦੱਸ ਦੀ ਨਾ ਬਹੁਤ ਈਜ਼ੀ ਆ ਪੋਕੀਟ ਲਗਾਉਣਾ। ਮੈਂ -ਮੈਂ ਅ ਦੀਵਾਲੀ ਸੀ ਨਾ ਤੇ ਮੈਂ ਆਪਣੀ ਇੱਕ ਫਰੋਕ ਸੀਤੀ ਸੀ ਮੈਂ ਇੱਕ ਆਂਟੀ ਆ ਸਾਡੇ ਤੇ ਮੈਂ ਉਹਨਾਂ ਕੋਲੋਂ ਫਰੋਕ ਸਿਖੀ ਸੀ ਖੁੱਦ ਮਤਲਬ ਸਿੱਖਣ ਗਈ ਸੀ ਤੇ ਫਿਰ ਮੈਂ ਐਸਾ ਹੋਇਆ ਇੱਕ ਤੇ ਸੀ ਮੈਂ ਛੋੜ ਬੈਠੀ ਹ ਤਾਂ ਮੈਨੂੰ ਫਿਰ ਆਪਣਾ ਕੰਮ ਸੀ ਕੁਛ ਜ ਮੈਂ ਛੋੜ ਦਿੱਤਾ ਉਹ ਤੇ ਉਹ ਉਹ ਮੈਨੂੰ ਆਪਣਾ ਕੰਮ ਦਿੰਦੇ ਸੀ ਤੇ ਮੈਂ ਉਹਨਾਂ ਦੇ ਉੱਧਰ ਪਲਾਜ਼ੋ ਸੀ ਸੀ ਉਹਨਾਂ ਦੇ ਉਹਨਾਂ ਨੇ ਕਟਿੰਗ ਕਰਤੀ ਸੀ ਮੈਂ ਬ ਜੋੜ ਰਹੀ ਸੀ। ਸਾਰਾ ਤੇ ਉਹਨਾਂ ਨੇ ਮੇਰੇ ਕੋਲੋਂ ਤਿੰਨ ਚਾਰ ਪਲਾਜੋ ਦਾ ਪੋਕਿਟ ਲਗਵਾਇਆ ਮੈਨੂੰ
ਪੋਕਿਟ ਮਤਲਬ ਪੁੱਠਾ ਕਮੀਜ਼ ਕਰਕੇ
ਅੱਛਾ ਕਮੀਜ਼ ਤੇ ਕਮੀਜ਼ ਦੇ ਮੈਂ- ਮੈਂ- ਮੈਂ ਪਲਾਜ਼ੋ ਦੀ ਗੱਲ ਕਰ ਮੈਂ ਪਲਾਜ਼ੋ ਦੇ ਪੋਫਿਟ ਤਿੰਨ ਚਾਰ ਦੇ
ਸੇਮ ਹੀ ਤੇ ਹੁੰਦਾ ਹੈ ਮਤਲਬ ਪੋਕਿਟ ਪੂਰੀ ਬਣਾ ਕੇ ਉਹਨੂੰ- ਉਹਨੂੰ ਅੰਦਰੋਂ ਪੁੱਠੀ ਅਟੈਚ ਕਰਨੀ ਆ ਸਿੱਧੀ ਅਟੈਚ ਕਰਨੀ ਆ ਸਮਝ ਨਾ ਆ ਕਿ ਸਿੱਧੇ
ਪੁੱਠੀ ਅਟੈਚ ਕਰਨੀ ਹੈ। ਪੁੱਠੀ ਹੀ ਅਟੈਚ ਕਰਨੀ ਹੈ ਕਿਉਂਕਿ
ਜਿਹੜੇ ਕੱਪੜੇ ਦੇ ਅਸੀਂ ਲਗਾਣੀ ਏ।
ਹੂੰ
ਉਹ ਕੱਪੜਾ ਸਿੱਧਾ ਹੋਣਾ ਚਾਹੀਦਾ ਪੁੱਠਾ ਹੋਣਾ ਚਾਹੀਦਾ।
ਜਿਹੜੇ ਕੱਪੜੇ ਦੀ ਲਗਾਾਨਣੇ ਆ ਮ।
ਅਗਰ ਅਸੀਂ ਸ਼ਰਟ 'ਤੇ ਲਗਉਣੀ ਹੈ ਪਲਾਜ਼ੋ 'ਤੇ ਲਗਣੀ ਹੈ ਸ਼ਰਟ। ਪੁੱਠੀ ਹੋਣੀ ਚਾਹੀਦੀ ਜਾਂ ਸਿੱਧੀ ਹੋਣੀ ਚਾਹੀਦੀ ਹੈ ਪੁੱਠੀ ਹੋਣੀ ਚਾਹੀਦੀ ਨਾ। ਸਿੱਧੀ ਪੋਕਿਟ ਅਸੀਂ ਵੀ ਲਗਾ ਲਗਾਵਾਂਗੇ।
ਪੋਕਿਟ ਜਦੋਂ ਤੁਸੀਂ ਬਣਾਓਗੇ ਉਹਨੂੰ ਇੱਕ ਵਾਰੀ ਸੈੱਟ ਕਰਕੇ ਹੀ ਪਤਾ ਲੱਗੇਗਾ ਨਾ ਕੀ ਤੁਸੀਂ। ਕਿਵੇਂ ਸੈਟ ਕਰ ਕਰ ਰਹੇ ਹੋ ਉਵੇਂ।
ਨਹੀਂ ਕੁੱਛ ਤਾਂ ਤੁਹਾਨੂੰ ਪਤਾ ਹੋਏਗਾ ਨਾ ਕਿ। ਇੰਜ ਨਹੀਂ ਲੱਗਦੀ ਮੈਂ ਮੈਂ ਪਹਿਲੇ ਪੁਠੀ ਲਗਾ ਦਿੱਤੀ ਸੀ।
ਜ਼ਿਆਦਾ ਤੇ। ਪੋਕਿਟ ਜਦੋਂ ਲੱਗਦੀ ਹੈ ਨਾ ਉਦੋਂ ਪੋਕਿਟ ਤੇ ਅਸੀਂ ਲਗਾਉਣੀ ਹੀ ਪੁੱਠੀ ਹੈ। ਪਕਿਟ ਅਸੀਂ ਪੁੱਠੀ ਲਗਾਉਣੀ ਹੈ। ਪੋਕਿਟ ਜਿਵੇਂ ਜਿਵੇਂ ਪੋਕਿਟ ਦਾ ਅਸੀਂ ਜਿਵੇਂ ਕੱਪੜਾ ਕੱਟ ਕੀਤਾ ਅਸੀਂ ਸੀਨ ਮਾਰੀ। ਇੱਕ, ਇੱਕ ਇੱਕ ਸਾਈਡ ਦੇ ਥੱਲੇ। ਸੀਨ ਮਾਰਨ ਦੀ ਲੋੜ ਹੀ ਨਹੀਂ ਪਏਗੀ
ਹੂੰ, ਹੂੰ ਇੱਕ ਸਾਈਡ ਖੁੱਲੀ ਓਪਨ ਰੱਖਣੀ ਹੈ।
ਹਾਂ ਇੱਕ ਦ ਲੰਬੀ ਲੰਬੀ ਲੀਰ ਲੈਣੀ ਹੁੰਦੀ ਹੈ ਤੇ ਇੱਕ। ਇੱਕ ਪਾਸਾ ਸਾਨੂੰ, ਸਾਨੂੰ ਟੋਟਲ ਤਿੰਨ ਪਾਸੇ ਕਵਰ ਕਰਨੇ ਹੁੰਦੇ ਆ ਤਿੰਨ, ਤਿੰਨ ਪਾਸੇ। ਕਵਰ ਕਰਨ ਹ ਜਿਹੜਾ ਚੌਥਾ ਪਾਸਾ ਹੁੰਦਾ। ਉਹ ਆਲਰੇਡੀ ਜਦੋਂ ਅਸੀਂ ਉਹਨੂੰ ਅਹ ਪਾਈ ਕਰਨੇ ਆ ਬੰਦ ਕਰਨੇ ਆ ਤੇ ਉਹ ਉਹ ਬੰਦ ਹੋ ਜਾਂਦਾ ਉਧਰੋਂ ਦੋ ਫਿਰ ਦੋ ਸੀਨਾ ਲੰਬੀ, ਲੰਬੀ ਲਗਾਉਂਦੇ ਆ ਤੇ ਇੱਕ ਸੀਨ ਅੱਧੀ ਲਗਾਉਂਦੇ ਆ।
ਅੱਛਾ, ਹਾਂ, ਹਾਂ ਉਹ ਤੇ ਸਮਝ ਆ ਗਈ। ਸ਼ਰਟ ਦਾ ਹੋਰ ਹਿਸਾਬ ਹੁੰਦਾ ਨਾਰ ਪਲਾਜ਼ੋ ਦਾ ਹੋਰ ਹਿਸਾਬ।
ਸ਼ਰਟ ਦਾ ਹਾਂ ਸ਼ਰਟ ਦਾ ਕੁਛ ਉਹ ਅਲੱਗ ਹਿਸਾਬ ਹੁੰਦਾ ਹੈਗਾ।
ਮੈਂ ਲਗਾਈ ਹੈ ਨਾ ਮੈਂ ਮੈਂ ਪਤਾ ਕਿਸ। ਉਸਰ੍ਹਾਂ ਲਗਾਈ ਮੈਂ ਲਗਾਈ ਹੈ ਸ਼ਰਟ ਪੁੱਠੀ ਕਰਕੇ ਔਰ ਸਿੱਧੀ ਵਿੱਚ ਪਈ ਹੈ ਪੋਕੀਟ।
ਅੱਛਾ।
ਹਾਂ ਸ਼ਰਟ ਪੁਠੀ ਕਰਕੇ। ਅਤੇ ਸ ਔਰ ਪੋਕਿਟ ਨੂੰ ਸਿੱਧਾ ਕਰਕੇ ਉਹਨੂੰ ਵਿੱਚ ਪਾਉਣਾ। ਫਿਰ ਸਸੀਨ ਲਗਉਣੀ ਹੈ ਆਸੇ ਪਾਸੇ ਦੋਨੋ ਸਾਈਡ। ਫਿਰ ਪੋਕਿਟ ਨੂੰ ਮਤਲਬ। ਸ਼ਰਟ ਨੂੰ ਸਿੱਧਾ ਕਰਨਾ ਔਰ ਪੋਕਿਟ ਨੂੰ ਅੰਦਰ ਕਰਨਾ ਹੈ।
ਬਹੁਤ ਈਜ਼ੀ ਸੀ ਮੈਂ ਤੇ ਭੁੱਲ ਚੁੱਕੀ ਹਾਂ ਪੋਕੀਟ ਲਗਾਉਣਾ ਬਹੁਤ ਪਰ ਆਇਆ ਮੈਨੂੰ ਈਜ਼ੀ ਬਹੁਤ ਸੀ।
ੱਦਾਂ ਕਰਨਾ ਰ ਪੋਕਿਟ ਨੂੰ ਮਤਲਬ ਵੀ ਜਿਸ ਤਰ੍ਹਾਂ ਅੰਦਰ ਅੰਦਰ ਸ਼ਰਟ ਅਸੀਂ ਹੱਥ ਬ ਪਾਦੇ ਹਾਂ ਉਹਨੂੰ ਪੋਕਿਟ ਨੂੰ ਵਿੱਚ। ਕਰਨਾ ਅਤੇ ਫਿਰ ਪੋਕਿਟ ਦੇ ਉਪਰ ਸਿਲਾਈ ਮਾਰਨੀ ਹੈ ਤਾਂ ਕਿ ਬੈਠ ਜਾਏ।
ਅੱਛਾ
ਹਾਂ ਕਮੀਜ਼ ਦੇ ਉੱਪਰ ਸਿਲਾਈ ਮਾਰਨੀ ਹੈ ਫਿਰ ਉਹ ਬੈਠ ਜਾਂਦੀ ਹੈ ਸਿਲਾਈ ਦੇ ਨਾਲ ਤੇ ਫੇਿਰ ਉਸ ਤੋਂ ਬਾਅਦ ਫਿਟਿੰਗ ਕੀਤੀ ਤੇ ਫਿਰ ਸਾਈਡਾਂ ਸਾਈਡਾਂ ਤੋਂ ਵੀ ਜੋ ਚਾਕ ਵਗੈਰਾ ਹੁੰਦੇ ਨੇ ਉਹ ਵੀ ਸਾਰੇ ਠੀਕ ਕੀਤੇ ਫੇਰ ਉਸ ਤੋਂ ਬਾਅਦ ਬਾ ਬਾਜੂ ਕਰਨ ਲੱਗੀ ਕੱਟ ਤੇ ਉਹ ਜ਼ਿਆਦਾ ਕਟੋ ਗਈ ਪਤਾ ਹੀ ਨਹੀਂ ਚੱਲਿਆ ਪਹਿਲੇ ਇੰਨੀ ਲੰਬੀ ਆਵਾਜ਼ ਜੂਸੀ ਉਹ ਇੰਨੀ ਅੱਛੀ ਲੱਗ ਰਹੀ ਸੀ ਵਖਤ ਪ ਗਿਆ
ਹਣ ਤੁਸੀਂ ਲੈ ਲੈਸ ਦਾ ਕੁਛ ਬਣਾ ਲਓ ਨਾ ਲੈਸ ਕਰਕੇ ਕੋਈ ਚੋੜੀ ਲੈਸ ਹੁੰਦੀ ਹੈ ਨਾ ਚੋੜੀ ਲੈਸ ਲਗਾ ਕੇ ਉਹ ਅੱਗੇ
ਦੋ ਇੰਚ ਦੀ ਲੈਸ ਲਗਾਵਾਂ ਬਾਜੂਆਂ ਥੋੜੀ ਜਿਹੀ ਲੰਬੀਆਂ ਹੋ ਜਾਣ ਲੇਕਿਨ ਲੈਸ ਲੈਸ ਮਿਲਣੀ ਬੜੀ ਮੁਸ਼ਕਿਲ ਹੈ ਨਾ ਕਿਉਂਕਿ ਕੱਪੜਾ ਮੇਰਾ ਉਹ ਹੈ ਨਾ ਕੋਟਨ ਇਚ ਮੇਰਾ ਕੱਪੜਾ ਤੇ ਕੋਟਨ ਇਚ ਹੀ ਲੈਸ ਚਲੇਗੀ ਜਾਂ ਕੁਛ ਚਲੇਗਾ।
ਹਾਂ ਇਹ ਵੀ ਹੈ ਬਾਕੀ ਤੁਸੀਂ ਉਵੇਂ ਵੀ ਕਰ ਸਕਦੇ ਹੋ ਅਗਰ ਤੁਹਾਡੀ ਬਾਂਹ ਛੋਟੀ ਹੋ ਗਈ ਹੈ ਨਾ ਤੇ ਵਿੱਚ ਚੋੜੀ ਜਿਹੀ ਲੈਸ ਲਗਾ ਕੇ ਨਾ ਥੱਲੇ ਵਾਪਿਸ ਥੱਲੇ ਹੋਈਏ ਵਾਲੇ ਕੱਪੜੇ ਦੀ ਪਾਈਪਿੰਗ ਲਗਾ ਲਓ ਫਿਰ ਬੜੀ ਅੱਛੀ ਲੱਗਦੀ ਹੈ ਉਹ
ਅਰੇ ਪੂਰੀ ਬਾਜੂ ਤੇ ਕਢਾਈ ਹੋਈ ਦੀ ਉਹਦੇ ਸ਼ਰਟ ਤੇ ਪੂਰੀ ਕੜਾਈ ਹੋਈ ਦੀ ਇਹ। ਪੂਰੀ ਬਾਜੂ ਦੇ ਕਢਾਈ ਹੋਈ ਦੀ ਇਹ ਮੈਂ ਨਾ ਅੱਗੇ ਬਾਜੂ ਦੇ ਅੱਗੇ ਕੱਪੜਾ ਲਗਾ ਸਕਦੀ ਹਾਂ ਨਾ ਕੁਛ ਕਰ ਸਕਦੇ ਹਾਂ ਕਿਉਂਕਿ ਉਹਦੇ ਉੱਪਰ ਸੂਟ ਨਹੀਂ ਕਰੇਗਾ ਉਹ ਕੱਪੜਾ
ਅੱਛਾ।
ਪਲੇਨ ਕੱਪੜਾ ਸੂਟ ਨ੍ਹੀਂ ਕਰੇਗਾ। ਐਮਬਰਾਇਡਰੀ ਦਾ ਵਰਕ ਹੋਏ ਦਾ ਉਹ ਪੂਰੀ ਬਾਜੂ ਤੇ ਔਰ ਪੂਰੀ ਸ਼ਰਟ 'ਤੇ ਕਸ਼ਮੀਰੀ ਸੂਟ ਹੈ ਨਾ ਸਾਰਾ ਐਬਰਾਇਡਰੀ ਦਾ ਕੰਮ ਹੋਏਦੇ ਹੈ ਧਾਗੇ ਦਾ ਧਾਗੇ ਵਾਲੀ
ਹਮ
ਕਢਾਈ ਹੋਈ ਦੀ ਇਹ ਦੇਖੋ ਸਾਰਾ ਸੂਟ ਮੇਰਾ ਖ਼ਰਾਬ ਹੋ ਗਿਆ। ਹਮ ਸੋ
ਹੁਣ ਤੇ ਐਸਾ ਹੋ ਸਕਦਾ ਤੁਸੀਂ ਐਸਾ ਹੋ ਸਕਦਾ ਤੁਸੀਂ ਕਢਾਈ ਕਰ ਲਓ ਉਹਦੇ ਤੇ ਪੂਰੀ
ਮੈਂ ਸੋਚ ਰਹੀਆ ਮੈਂ ਕਰੋਸ਼ਆ ਕਰਵਾਲਾ ਕਿਸੇ ਕੋਲੋਂ ਕਰੋਸ਼ਆ ਕਰਵਾ ਲਾਂ ਆਈਓ ਗ੍ਰੀਨ ਮੇਰਾ ਮੇਰਾ ਗ੍ਰੀਨ ਹਾਂ ਮੇਰਾ ਗ੍ਰੀਨ ਕਲਰ ਦਾ ਸੂ ਸੂਟ ਇਹ ਨਾ ਗ੍ਰੀਨ ਕਲਰ ਦਾ ਥਰੈਡ ਲਿਆ ਕੇ। ਤੇ ਕਿਸੇ ਕੋਲੋਂ ਕਰੋਏਸ਼ਿਆ ਕਰਵਾਣਾ ਬਾਜੂਆਂ ਵੱਡੀਆਂ ਹੋ ਜਾਣਗੀਆਂ।
ਹਾਂ ਉਹ ਭੀ ਹੋ ਸਕਦਾ
ਦੋ ਦੋ ਇੰਚ ਕਾ ਕਰੋਸ਼ੀਆ ਕਟ ਵਰਕ ਵਾਲਾ ਡਿਜ਼ਾਇਨ ਡ ਡਾਲ ਕੇ।
ਹਾਂ ਉਹ ਐਸਾ ਹੋ ਸਕਦਾ ਤੁਸੀਂ ਕਰ ਸਕਦੇ ਹੋ ਅੱਛਾ ਵੀ ਲੱਗੇਗਾ ਬਾਕੀ ਇਹ ਵਲਾ ਜੀ ਔਢ ਨਹੀਂ ਲੱਗੇਗਾ।
ਹਾਂਜੀ,
ਹੋਰ ਰੋਟੀ ਪਾਣੀ